ਜੀ ਕੌਣ ਬੋਲਦਾ?
ਸਾਸਰੀ ਕਾਲ ਜਸਪ੍ਰੀਤ
ਸਾਸਰੀ ਕਾਲ
ਠੀਕ ਹੈ ਤੂੰ, ਕੀ ਕਰਦੀ ਸੀ?
ਹਾਂਜੀ ਠੀਕ ਹੈ, ਤੁਸੀਂ ਸੁਨਾਓ?
ਬਸ ਮੈਂ ਵੀ ਠੀਕ ਆ ਹੋਰ, ਘਰੇ ਸਭ ਠੀਕ ਨੇ?
ਹਾਂਜੀ ਠੀਕ ਠਾਕ ਨੇ ਆ ਹੋਰ ਕੀ ਬਣਾਦੇ ਪਏ?
ਬਸ ਕੁਛ ਨੀ, ਮਿਲੀ ਸੀ ਯਾਰ ਮੈਂ ਸੋਚਦੀ ਸੀ ਕਿ, ਅੱਜ ਕੱਲ੍ਹ ਵੇਖ ਬੱਚੇ ਬਾਹਰ ਦਾ ਖਾਣਾ ਖਾਂਦੇ ਨੇ ਘਰ ਦਾ ਤਾਂ ਖਾਂਦੇ ਈ ਨੀ ਤੇਰੇ ਪਿੱਛੋਂ ਨਾ ਵਾਜ਼ ਆਂਦੀ ਪਈ ਏ
ਅੱਜ-ਕੱਲ੍ਹ ਤਾਂ ਸਾਰੇ ਹੀ ਏੰਝ ਕਰਦੇ ਨੇ ਵੀ ਘਰਦਾ ਤਾ ਕੋਈ ਨੀ ਪਸਦ ਕਰਦਾ, ਬੱਚਾ ਤੇ ਬਾਹਰ ਦੇ ਈ ਚੀਜ਼ਾਂ ਖਾਣ ਨੂੰ ਕਰਦੇ ਨੇ ਬਰਗਰ ਖਾ ਲਿਆ ਚੌਮੀਨ ਖਾ ਲਿਆ। ਸਪਰੀਗ ਰੋਲ ਖਾ ਲਿਆ। ਆਹ ਚੀਜ਼ਾਂ ਈ ਬਹੁਤ ਸਮਝ ਹੈ ਪਸੰਦ ਨੀ ਘਰ ਦੀਆਂ ਕੋਈ ਵੀ ਨੀ ਇੰਨੀਆਂ ਹਰੀਆਂ ਸਬਜ਼ੀਆਂ ਬਣਦੀਆਂ ਕੀਆ ਲੋਕੀ ਨੂੰ ਤਾਂ ਕੋਈ ਖਾਨਾ ਨੀ ਚਾਹੀਦਾ
ਬੱਚੇ ਘਰ ਦਾ ਖਾਣਾ ਤਾਂ ਜਮਾ ਵੀ ਨੀ ਖਾਂਦੇ ਉਹ ਤਾਂ ਈ ਤਾਂ ਬਿਮਾਰ ਪੈਂਦੇ ਨੇ ਬਾਰ ਦਾ ਖਾਣਾ ਖਾਂਦੇ ਨੇ,
ਹਾਂਜੀ ਤਾਂ ਤਾਹੀ-ਤਾਂਹੀ-ਤਾਂਹੀ ਤਾਂ ਤਾਂ ਹੀ ਤਾਂ ਚਸ਼ਮੇ ਲੱਗੇ ਹੋਏ ਨੇ ਬੱਚਿਆਂ ਦਾ ਛੋਟੇ-ਛੋਟੇ ਬੱਚਿਆਂ ਦੇ ਚਸ਼ਮੇ ਲੱਗੇ ਪਏ। ਪਹਿਲਾਂ ਕਿੰਨੇ ਬਜ਼ੁਰਗ ਹੋ ਜਾਂਦੇ ਸੀ ਤਾਬੀ ਚਸ਼ਮੇ ਨਹੀਂ ਲੱਗਦੇ ਸੀ। ਹੁਣ ਤਾਂ, ਬੱਚੇ ਨੂੰ ਜਾਮਦੇ ਦੇ ਹੀ ਚਸ਼ਮੇ ਲੱਗ ਕਿਉਂਕਿ ਖਾਣੇ, ਖਾਂਦੀ ਤਾਂ ਹੈਨੀ ਆ ਉਹਦੀ, ਉਹਦੀ ਮਾਇਆ ਵੀ ਕੁਛ
ਚ ਮੇ ਘਰੇ ਨਾ ਸਾਡੇ ਘਰੇ ਕੋਈ ਆਇਆ
ਠੀਕ ਹੈ ਓਕੇ ਜੀ